ਸਤਿ ਸ੍ਰੀ ਅਕਾਲ, ਹੋਰ ਕੀ ਹਾਲ ਨੇ
ਮੈਂ ਠੀਕ ਆ, ਤੂੰ ਦੱਸ ਕੀ ਕਰਦੀ ਸੀ
ਬੱਸ ਕੁੱਛ ਨੀ ਬੈਠੀ ਸੀ, ਤੂੰ ਸੁਣਾ ਤੂੰ ਕੀ ਕਰਦੀ
ਬਸ ਮੈਂ ਵੀ ਠੀਕ ਹਾਂ, ਹੋਰ ਘਰੇ ਸਾਰੇ ਠੀਕ ਨੇ
ਹਾਂ ਸਭ ਵਧੀਆ ਨੇ, ਤੂੰ ਦੱਸ
ਅੱਛਾ ਮੈਂ ਸੋਚ ਰਹੀ ਸੀ ਕਿ ਤੂੰ ਅੰਮ੍ਰਿਤਸਰ ਗਈ ਸੀ ਨਾ
ਹਾਂ
ਤੂੰ ਮੈਨੂੰ ਦੱਸ, ਉੱਧਰ ਯਾਤਰਾ ਕਿਵੇਂ ਰਹੀ, ਕਿੱਥੇ- ਕਿੱਥੇ ਮੱਥੇ ਟੇਕ ਕੇ ਆਈ ਤੂੰ ਕੀ -ਕੀ ਕਰਿਆ, ਕੀ -ਕੀ ਲੈ ਕੇ ਆਈਏ
ਯਾਰ ਉੱਥੇ ਤਾਂ ਬੜਾ ਜੀਅ ਲੱਗਿਆ ਸਾਡਾ, ਤੇ ਹਾਂ ਅਸੀਂ ਤਿੰਨ ਦਿਨ ਲਾ ਕੇ ਆਏ ਨੇ ਉੱਥੇ
ਅੱਛਾ ਸਾਰੇ ਪਰਿਵਾਰ ਗਿਆ ਸੀ
ਹਾਂ, ਹਾਂ ਸਾਰੇ ਗਏ ਸੀ ਅਸੀਂ
ਅੱਛਾ
ਹਮ ਬਸ ਕੀ ਕਹਿੰਦੇ ਨੇ ਮੈਂ ਤੇ, ਅਸੀਂ ਉਹ ਆਪਣੀ ਗੱਡੀ 'ਚ ਗਏ ਸੀ ਨਾ
ਅੱਛਾ, ਅੱਛਾ
ਹਾਂ, ਤੇ ਫੇਰ ਮੈਂ ਕਿਹਾ ਵੀ ਉੱਥੇ ਅਸੀਂ ਪਹਿਲਾਂ ਤਾਂ ਸਾਰੀ ਜਗਾ, ਪਹਿਲਾਂ ਤਾਂ ਜਾਂਦੇ ਹੀ, ਅਸੀਂ ਹਰਿਮੰਦਰ ਸਾਹਿਬ ਗਏ ਉੱਥੇ ਇਸ਼ਨਾਨ ਕੀਤਾ ਤੇ ਫੇਰ ਅਸੀਂ ਮੱਥਾ ਟੇਕਿਆ
ਕਿੰਨੇ ਵਜੇ ਪਹੁੰਚ ਗਈ ਸੀ ਤੁਸੀਂ
ਸਾਨੂੰ ਗੱਡੀ ਚ ਚਾਰ ਘੰਟੇ ਲੱਗ ਗਏ ਸੀ ਆਪਾਂ ਸਵੇਰੇ ਚਾਰ ਹਮ ਆਪ ਆਪਾਂ ਸਵੇਰੇ ਚਾਰ ਵਜੇ ਚਲੇ ਸੀ ਇੱਥੋਂ ਦਸ ਕੁ ਵਜੇ ਉਹ ਪਹੁੰਚ ਗ ਸੀ ਉੱਥੇ ਬਸ ਫੇਿਰ ਇਸ਼ਨਾਨ ਕਰਕੇ ਅਸੀਂ ਮੱਥਾ ਟੇਕਿਆ ਤੇ ਫਿਰ ਉਹ ਤੋਂ ਬਾਅਦ ਅਸੀਂ ਸੇਵਾ ਕੀਤੀ ਫਿਰ ਆਪਾਂ ਲੰਗਰ ਛੱਕ ਕੇ ਤੇ ਫੇਿਰ ਅਸੀਂ ਰੂਮ ਲਿਆ ਹੋਇਆ ਸੀ ਉੱਥੇ ਹੀ ਸਾਡੇ ਬਾਬਾ ਜੀ ਰਹਿੰਦੇ ਨੇ ਪਿੰਡ ਦੇ ਉਹਨਾਂ ਦੇ ਰਿਸ਼ਤੇਦਾਰ ਨੇ ਤੇ ਫੇਿਰ ਅਸੀਂ ਉਹਨਾਂ ਕੋਲ ਰਹਿ ਗਏ ਸੀ ਫੇਿਰ ਅਗਲੇ ਦਿਨ ਅਸੀਂ ਜਲਿਆਂ ਵਾਲੇ ਬਾਗ ਗਏ ਉੱਥੇ ਆਪਾਂ ਸਾਰਾ ਕੁਝ ਵੇਖਿਆ ਇੰਨਾ ਜੀਅ ਲੱਗਦਾ ਫੇਿਰ ਅਸੀਂ ਬਾਜ਼ਾਰ ਗਏ ਉੱਥੋਂ ਹਾਂ ਹਾਂ ਫੇਿਰ ਕਢਾਈਆਂ ਵਾਲੇ ਸੂਟ ਇੰਨੇ ਸੋਹਣੇ ਸੋਹਣੇ ਪੰਜਾਬੀ ਜੁੱਤੀਆਂ ਫੁਲਕਾਰੀਆਂ ਕਢੀਆਂ ਹੋਈਆਂ ਇੰਨੀਆਂ ਸੋਹਣੀਆਂ ਸੋਹਣੀਆਂ ਅਸੀ ਸਾਂਰੇ ਬਜ਼ਾਰ ਚ ਘੁੰਮੇ ਇੰਨੇ ਸੋਹਣੇ ਸੋਹਣੇ ਕੜੇ ਸੀ ਬਲ ਕਿ ਨਾ ਮੈਂ ਤੇਰੇ ਵਾਸਤੇ ਵੀ ਪੰਜਾਬੀ ਜੁੱਤੀ ਲੈ ਕੇ ਆਈ ਹਾਂ ਕਿਉਂਕਿ ਤੇਰਾ ਮੇਰਾ ਤੇ ਸਹਿਜ ਇੱਕ ਹੀ ਹੈ ਪੈਰ ਦਾ ਤੇ ਫੇਰ ਆਪਾਂ ਮੈਂ ਕਿਹਾ ਚੱਲ ਤੈਨੂੰ ਤੇ ਆਈ ਜਾਣੀ
ਤੂੰ ਮੈਨੂੰ ਦੱਸ ਕੇ ਨੀ ਗਈ ਜਦੋਂ ਅਗਲੀ ਵਾਰੀ ਜਾਊਗੀ ਨਾ ਤੂੰ ਮੈਨੂੰ ਬਿਲ ਦੱਸ ਕੇ ਜਾਣਾ ਹੈ
ਹਾਂ ਹਾਂ ਉਹ ਤੇ ਯਾਰ ਪਤਾ ਕੀ ਇਕਦਮ ਬਸ ਸਲਾਹ ਜਿ ਹੋਗੀ ਘਰਦਿਆਂ ਦੀ ਨਹੀਂ ਮੈਂ ਤੈਨੂੰ ਪੱਕਾ ਹੈਲੋ ਮੈਂ ਕਹਿ ਰਹੀ ਮੈਂ ਕਿਹਾ ਇੱਕ ਦਮ ਘਰਦਿਆਂ ਦੀ ਸਲਾਹ ਜਿਹੀ ਹੋ ਗਈ ਸੀ ਨਾ
ਅੱਛਾ
ਹਾਂ ਨਹੀਂ ਤਾਂ ਮੈਂ ਤੈਨੂੰ ਲੈ ਕੇ ਹੀ ਜਾਣਾ ਸੀ ਤੈਨੂੰ ਪਤਾ ਹੈ ਫਿਰ ਮੈਂ ਤੈਨੂੰ ਦੱਸੇ ਬਿਨਾਂ ਜਾਂਣਦੀ ਨੀ ਪਰ ਉਹ ਇੱਕ ਇਕੋ ਦਮ ਸਲਾਹ ਹੋਈ ਫਿਰ ਇਸ ਕਰਕੇ ਨਾ ਅਸੀਂ ਹਜੇ ਘਰ ਦੇ ਘਰ ਦੇ ਗਏ ਸੀ ਹੁਣ ਮੈਨੂੰ ਵੀ ਪਤਾ ਚੱਲ ਗਿਆ ਕਿਵੇਂ ਜਾਂਦੇ ਨੇ ਕਿੱਥੇ ਜਾਂਦੇ ਨੇ ਹੁਣ ਆਪਾਂ ਇਹ ਹੈ ਵੀ ਆਪਾਂ ਜਾ ਸਕਦੇ ਨੇ ਤਾਂ ਕਰਕੇ ਨਾ ਫੇਿਰ ਮੈਂ ਸੋਚ ਪੁੱਛਿਆ ਵੀ ਨਾ ਤੈਨੂੰ ਫੇਿਰ ਮੈਂ ਬਾਅਦ
ਤੇ ਏਦਾਂ ਆਪਾਂ ਸਾਰੇ ਦੋਸਤ ਇਕੱਠੇ ਹੋ ਕੇ ਵੀ ਜਾ ਸਕਦੇ ਨੇ
ਹਾਂ ਹਾਂ ਹੁਣ ਆਪਾਂ ਨਾ ਸਾਰੇ ਸਲਾਹ ਕਰਕੇ ਇਕੱਠੇ ਹੋ ਕੇ ਚੱਲਾਂਗੇ ਇੱਕ ਵਾਰ ਪੇਪਰ ਪੂਪਰ ਨ ਨਿੱਬੜ ਜਾਣ ਦੇ ਪਤਾ ਕੀ ਫੇਰ ਨਾ ਤੈਨੂੰ ਪਤਾ ਹੀ ਹੈ ਦੋ ਤਿੰਨ ਦਿਨ ਲੱਗ ਜਾਂਦੇ ਨੇ ਆਹ ਕਿੱਥੇ ਥਕਾਵਟ ਵੀ ਹੋ ਜਾਂਦੀ ਹੈ ਮਾਨ ਕੇ ਚੱਲ ਤੂੰ ਕਿ ਵੀ ਹਫ਼ਤਾ ਤਾਂ ਬੰਦੇ ਦਾ ਨਿਕਲ ਹੀ ਜਾਂਦਾ ਹੈ ਸਾਰਾ
ਸਹੀ ਗੱਲ ਹੈ ਯਾਰ
ਹਾਂ ਬਸ ਤਾਂ ਕਰਕੇ ਫੇਿਰ ਨਾ ਅਸੀਂ ਮਤਲਬ ਸਾਰਾ ਬਾਜ਼ਾਰ ਘੁੰਮੇ ਬੜਾ ਦਿਲ ਲੱਗਿਆ ਉਥੇ ਥ ਸਾਡਾ ਇੰਨਾ ਆਉਣ ਨੂੰ ਵੀ ਦਿਲ ਨ ਕਰਦਾ ਇੰਨੀ ਸੇਵਾ ਕਰਨ ਨੂੰ ਮਿਲਦੀ ਹੈ ਉਹ ਰੱਬ ਅੱਗੇ
ਵਾਰੀ ਮੈਂ ਗਈ ਸੀ ਨਾ ਮੈਂ ਜਦੋਂ ਛੋਟੀ ਹੁੰਦੀ ਗਈ ਸੀ ਮੈਨੂੰ ਹਜੇ ਯਾਦ ਨ ਨਾ ਕੁਛ ਮਤਲਬ ਛੋਟੇ ਹੁੰਦੇ ਮੈਨੂੰ ਪਹਿਲਾਂ ਗਈ ਸੀ ਹੁਣ ਤਾਂ ਵੱਡੇ ਹੋ ਗਏ ਨੇ ਕੀ ਯਾਦ ਰਹਿਣਾ
ਹਮ
ਬਹੁਤ ਸੋਹਣਾ ਸੀ ਬਹੁਤ ਮਨ ਲੱਗਿਆ ਉੱਥੋਂ ਆਉਣ ਦਾ ਹੀ ਨੀ ਚਿੱਤ ਕਰਿਆ
ਹਾਂ ਹਾਂ ਉਓਹੀ ਤੇ ਨਾ ਬੜਾ ਦਿਲ ਲੱਗਦਾ ਉੱਥੇ ਮੈਂ ਤਾਂ ਆਪ ਬੜੀ ਖੁਸ਼ ਹੋਈ ਇਹਨਾ ਦਿਲ ਨੂੰ ਸਕੂਨ ਮਿਲਿਆ ਆਪਾਂ ਨੂੰ ਨਾ ਯਾਰ ਇੱਕ ਯਾਤਰਾ ਸਾਲ ਚ ਜ਼ਰੂਰ ਕਰਨੀ ਚਾਹੀਦੀ ਹੈ ਗੁਰੂ ਦੇ ਲਿਖ ਲੇਖੇ ਲੱਗ ਕੇ ਉੱਥੇ ਮਤਲਬ ਇੱਕ ਨਾ ਅਲੱਗ ਜਿਹੀ ਸਕੂਨ ਮਿਲ ਮਿਲਦਾ ਵੀ ਹਾਂ ਹੈਗਾ ਕੁੱਛ ਤੈਨੂੰ ਪਤਾ ਇੰਨੀਆਂ ਇੰਨਾ ਦਿਲ ਲੱਗਿਆ ਇੰਨੀ ਸੰਗਤ ਸੀ ਨਾ, ਬੜਾ ਦਿਲ ਲੱਗਿਆ। ਬੜਾ ਦਿਲ ਲੱਗਿਆ। ਤੇ ਨਾ ਕੋਈ ਵੀ ਐਵੇਂ ਨੀ, ਸੀ ਵੀ ਹਾਂ, ਇੱਥੇ ਨੀ, ਉੱਥੇ ਨੀ ਜਾਣਾ, ਐਵੇਂ ਨੀ ਕਰਨਾ, ਐਂ ਜਿੱਥੇ ਤੁਹਾਡਾ ਮਨ ਕਰੇ, ਉੱਥੇ ਜਾਓ। ਖੇਲੋ-ਕੁੱਦੋ, ਮਸਤੀ ਕਰੋ, ਹੈਂ। ਤੇ ਸਨਾਨ ਕਰੋ, ਮੱਥਾ ਟੇਕੋ। ਥੋੜ੍ਹੀ ਜਿਹੀ ਮੱਥਾ ਟੇਕਣ'ਚ ਭੀੜ ਸੀ, ਪਰ ਜੇ ਆਪਾਂ ਇੰਨੇ ਦੂਰੋਂ ਆਏ ਨੇ, ਗੁਰੂ ਦੇ ਲੇਖੇ ਵਾਸਤੇ ਆਏ। ਨਹੀ ਤੇ ਸਾਨੂੰ ਸੰਘਰਸ਼ ਤੇ ਕਰਨਾ ਪੈਣਾ। ਲੋਕੀ ਸੋਚਦੇ ਨੇ ਕਿ ਵੀ ਗਰਮੀ ਲੱਗ ਜੂਗੀ, ਸਾਨੂੰ ਇਹ ਹੋ ਜੇ ਹੋਜੇਗਾ, ਉਹ ਹੋਜੇਗਾ, ਕੁਛ ਨੀ ਰੱਬ ਸਾਰਾ ਕੁਛ ਸਹੀ ਕਰਦਾ। ਇੰਹਨਾ ਸਕੁਨ ਮਿਲਿਆ।
ਫੇਰ ਆਂਦੇ ਕਾਹਨੂੰ ਆਂ, ਤੇ, ਜੇ ਮੱਥਾ ਵੀ ਨਾ ਟੇਕ ਜਾਈਏ, ਸ਼੍ਰੱਧਾ ਨਾਲ, ਸ਼੍ਰੱਧਾ ਨਾਲ ਜਾਓ, ਦਿਲ ਵਿੱਚ ਪੂਰਾ
ਹਾਂ, ਅਸੀਂ ਤਾਂ ਸਭ ਤੋਂ ਪਹਿਲਾਂ ਮ ੱਥਾ ਹੀ ਟੇਕਿਆ, ਫਿਰ ਅਸੀਂ ਜਲਿਆਂਵਾਲੇ ਬਾਗ, ਬਾਗਾ ਬੋਰਡਰ ਸਾਰੀ ਜਗ੍ਹਾ ਘੁੰਮਕੇ ਫ਼ੇਰ ਅਸੀਂ ਬਾਜ਼ਾਰ ਗਏ, ਫੇਰ ਆਪਾਂ ਬਾਜ਼ਾਰ'ਚ ਸ਼ੋਪ ਿੰਗ ਜਿਹੜੀ ਵੀ ਕਰਨੀ ਸੀ, ਉਹ ਸਾਰਾ ਖਰੀਦ੍ਦਾਰੀ, ਜਿੰਨੀ ਮਤਲਬ ਵਧੀਆ-ਵਧੀਆ ਚੀਜ਼ਾਂ ਨੇ, ਇੰਨੀਆਂ ਸੋਹਣੀਆਂ-ਸੋਹਣੀਆਂ, ਇੰਨੇ ਸੋਹਣੇ-ਸੋਹਣੇ ਫਰੇਮ ਵੀ ਸੀ, ਓ ਥੇ ਫੋਟੋਆਂ ਦੇ ਬਾਬਾ ਜੀਆਂ ਦੀ। ਹਾਂ-ਹਾਂ। ਹਾਂ-ਹਾਂ, ਮੈਂ ਸਾਰਾ ਸਮਾਨ ਲੈਕੇ ਆਂਈ ਆ, ਤੂੰ ਨਾ, ਮੈਂ ਤਾਂ ਸੋਚਦੀ ਸੀ, ਮੈਂ ਤੈਨੂੰ ਬੁਲਾਵਾਂਗੀ ਤੇ ਸਾਰਾ ਸਮਾਨ ਦਿਖਾਵਾਂਗੀ, ਨਾਲੇ ਤੋਂ ਆਪਣੀ ਜੁੱਤੀਆਂ ਵੀ ਲੈਜੀਂ, ਮੈਨੂੰ ਹੋਰ ਤੇ ਕੁੱਛ ਸਮਝ ਨੀ ਆਇਆ, ਮੈਂ ਸੋਚਦੀ ਸੀ ਤੇਰੇ ਵਾਸਤੇ ਤੇ ਫੁਲਕਾਰੀ ਵੀ ਲੇਲਾ, ਫਿਰ ਮੈਂ ਸੋਚਿਆ, ''ਮੈਂ ਕਿਹਾ ਚਲੋ, ਜਦੋਂ ਆਪਾਂ ਸਾਰੇ ਇਕੱਠੇ ਹੋ ਕੇ ਜਾਵਾਂਗੇ, ਫੇਰ ਇਹ ਆਪਣੀ ਮਰਜ਼ੀ ਦੀ ਫੁਲਕਾਰੀ ਲੇਲੂ
ਸਹੀ ਗੱਲ ਏ, ਆਪਾਂ ਸਾਰੇ ਇਕੱਠੇ ਹੋਕੇ ਦੋਸਤ ਜਾਵਾਂਗੇ।
ਹਾਂ-ਹਾਂ, ਮੈਂ ਤਾਂਹੀ ਸੋਚਦੀ ਸੀ ਨਾ, ਫਿਰ।
ਆਪਾਂ ਨੂੰ ਕਾਫੀ, ਮ੍ਹੀਨੇ ਹੋ ਗਏ ਨੇ। ਜਿਵੇਂ ਆਪਾਂ, ਸਾਰੇ ਦੋਸਤ ਇਕੱਠੇ ਹੋਕੇ ਘੁੰਮਣ ਨੀ ਗਏ, ਕਿਤੇ
ਏ ਆ ਨਾ ਥੋੜਾ, ਹਜੇ ਤਾਂ ਦੇਖ ਬਰਸਾਤਾਂ ਦਾ ਮੌਸਮ ਹੋਜੇਗਾ, ਫਿਰ ਤੇ ਹਜੇ ਤਾਂ ਜਾਇਆ ਨਹੀਂ ਜਾਣਾ ਕਿ ਆਪਾ ਠੰਡਾ-ਚ ਚਲਾਂਗੇ, ਚਾਹੇ ਅੱਗੇ ਗਰਮੀ ਜਦੋਂ ਮਰਜੀ ਮਤਲਬ ਹਜੇ ਤਾਂ ਸਾਰੇ, ਹੁਣੇ ਅਸੀਂ ਘੁੰਮਕੇ ਆਏ ਨੇ ਤੈਨੂੰ ਪਤਾਈ ਏ। ਇੱਕਦਮ ਤੇ ਫਿਰ ਦੁਬਾਰਾ ਵੀ ਨੀ, ਪੈਸੇ ਦਾ ਵੀ ਬਜਟ ਵੇਖਣਾ ਪੈਂਦਾ, ਪੈਸਾ ਵੀ ਹੋਣਾ ਚਾਹੀ ''ਮੈਂ' ਕਿਹਾ ਪੈਸੇ ਦਾ ਵੀ ਬਜਟ ਵੇਖਣਾ ਹੈਲੋ!
ਹੈਲੋ। ਹੈਲੋ!
ਮੈਨੂੰ ਤਾਂ ਅਵਾਜ਼ ਆ ਰਹੀ ਏ। ਤੈਨੂੰ ਨੀ, ਮੇਰੀ ਅਵਾਜ਼ ਆਂਦੀ ਪਈ?
ਨਹੀਂ।
ਤੇਰੀ ਸਾਈਡ ਨਾ, ਰਾ, ਰੇਂਜ ਘੱਟ ਐ, ਤਾਂ ਕਰਕੇ ਨੀ ਆਂਦੀ ਪਈ, ਤੈਨੂੰ। ਹੈਲੋ।
ਹੈਲੋ, ਤੇਰੀ ਆਵਾਜ਼ ਨੀ ਆਉਂਦੀ ਪਈ।
ਮੈਂ, ਖਿਹਾ ਹਜੇ ਤਾਂ ਮੇਰਾ ਬਜਟ, ਮੈਂ ਕਿਹਾ ਕਹਿੰਦੀ ਆ ਵੀ ਹਜੇ ਤਾਂ ਮੇਰਾ ਬਜਟ, ਬਜਟ ਘੱਟ ਹੈ ਕਿਉਂਕਿ ਹਜੇ ਹੀ ਪੈਸੇ ਲੱਗੇ ਨੇ ਨਾ। ਤੇ ਫੇਰ ਜਦੋਂ ਮੇਰੇ ਕੋਲ ਥੋੜੇ ਜਿਹੇ ਪੈਸੇ ਹੋ ਜਾਣਗੇ, ਫੇਰ ਮੈਂ ਤੈਨੂੰ ਦੱਸ ਸਾਂਗੀ, ਫੇਰ ਆਪਾਂ ਸਾਰੇ ਚੱਲਾਂਗੇ। ਕਿਉਂਕਿ ਵੇਖ ਯਾਰ, ਬਿਨਾਂ ਪੈਸੇ ਦੇ ਉੱਤੋਂ ਤਾਂ ਕੁਛ ਵੀ ਨਹੀਂ ਹੈਗਾ। ਪੈਸੇ ਨਾਲ ਈ ਸਾਰੀ ਚੀਜ਼ਾਂ ਆਂਦੀ ਏ, ਕਿਰਾਇਆ ਵੀ ਦੇਣਾ ਹੈ, ਸਾਰਾ ਕੁਛ ਕਰਨਾ ਪੈਂਦਾ ਹੈ ਨਾ।
ਸਹੀ ਗੱਲ ਹੈ, ਹਜੇ ਤਾਂ ਮੇਰੇ ਕੋਲ ਵੀ ਪੈਸੇ ਨਹੀਂ ਹੈਗੇ। 'ਮੈਂ' ਵੀ ਕਰਲਾਂਗੀ ਇਨਾ ਤੱਕ। ਹੈਨੀ
ਉਹੀ ਤਾ, ਫੇਰ ਜੇ ਬੰਦਾ ਜਾਂਦਾ ਚਾਰ ਪੈਸੇ ਤਾਂ ਜੇਬ ਚ ਹੋਣੇ ਬਹੁਤ ਜ਼ਰੂਰੀ ਨੇ, ਅੱਜ ਦੇ
ਸਹੀ ਗੱਲ ਏ ਯਾਰ, ਬਿਨ ਪੈਸਾ ਦਾ ਤਾਂ ਕੁਛ ਵੀ ਨੀ ਹੈਗਾ, ਕਿਤੇ ਵੀ।
ਉਹੀ ਤੇ ਆਪਾਂ ਜਾ ਜਾ ਨਹੀਂ ਸਕਦੇ ਬਿਨਾਂ ਪੈਸੇ ਤੋਂ ਤਾਂ, ਉੱਥੇ ਵੀ ਸਾਨੂੰ ਪੈਸੇ ਦੀ ਲੋੜ ਐ, ਹਾਂ। ਤਾਂਹੀ ਤੇ, ਮੈਂ ਕਿਹਾ ਚੱਲ ਫੇਰ। ਹਜੇ ਤਾ ਉਹ ਘੁੰਮ ਕੇ ਹੀ ਆਏ ਨੇ, ਤੇ ਫੇਰ ਤੈਨੂੰ ਪਤਾ ਸਾਰਿਆਂ ਵਾਸਤੇ ਸਮਾਨ ਲਿੱਤਾ, ਉੱਥੇ ਵੀ ਪੈਸੇ ਲੱਗਦੇ ਈ ਨੇ। ਹਜੇ ਤਾਂ ਮੇਰੇ ਕੋਲ ਇੱਕ ਪੈਸਾ ਨਹੀਂ ਹੈਗਾ, ਮੈਂ ਕਿਹਾ ਚੱਲ ਕੋਈ ਨੀ, ਬਾਅਦ ਚ ਜਦੋਂ ਹੋ ਜਾਣਗੇ ਪੈਸੇ, ਫੇਰ ਆਪਾਂ ਆਪਨਾ ਸਾਬ-ਕਤਾਬ ਲਾ ਓਕੇ ਫੇਰ ਚੱਲਾਂਗੇ, ਹੁਣ ਵੇਖ ਉਹੀ ਤੇ ਯਾਰ ਯਾਤਰਾ ਕਰਨ ਵਾਸਤੇ, ਜਾਣ ਵਾਸ ਤੇ ਫਿਰ ਪੈਸਾ ਤੇ ਹੋਣਾ ਚਾਹੀਦਾ ਐ ਨਾ ਜ਼ਰੂਰ, ਬਿਨ ਪੈਸੇ ਤੋਂ ਤਾਂ ਕੁਛ ਵੀ ਨੀ ਹੈਗਾ ਨਾ, ਤਾਂਹੀ ਕਰਕੇ ਮੈਂ ਕਿਹਾ ਚੱਲ ਫੇਰ ਨਾ ਅ ਅਸੀਂ ਬਾਅਦ ਚ ਹੀ ਚਲਾਂਗੇ, ਏਨਾ ਆਪਣਾ ਸਾਰਾ ਤੂੰ ਵੀ ਵੇਖ ਲੀ।
ਸਾਰੇ ਦੋਸਤਾਂ ਨੂੰ ਕਹਿ, ਦੱਸਦਾਂਗੇ ਆਪਣਿਆਂ ਨੂੰ।
ਹਾਂ, ਬਲਕਿ ਨਾ ਮੈਨੂੰ ਤਾਂ ਉਹ ਮਨਪ੍ਰੀਤ-ਮਨਪ੍ਰੀਤ, ਜਸਮੀਤ ਤੇ ਜੱਸੀ ਸਾਰੇ ਕਹਿੰਦੇ ਸੀ। ਤੂੰ ਸਾਨੂੰ ਦੱਸ ਕੇ ਨੀ ਗਈ, ਤੂੰ ਸਾਨੂੰ ਦੱਸ ਕੇ ਨੀ ਗਈ, ਮੈਂ ਕਿਹਾ ਮੈਂ ਵੀ ਪਹਿਲੀ ਵਾਰੀ ਗਈ ਆਂ, ਹਜੇ ਮੈਂ ਵੇਖ ਕੇ ਆਈ ਹਾਂ, ਵੀ ਕਿਵੇਂ ਕੀ ਹੁੰਦਾ, ਹੁਣ ਯਾਰ ਮੈਂ ਤੁਹਾਨੂੰ ਸਾਰਿਆਂ ਨੂੰ ਲੈ ਜਾਂਦੀ, ਹਜੇ ਤਾਂ ਮੈਨੂੰ ਵੀ ਕੁਛ ਨੀ ਪਤਾ ਸੀ ਨਾ
ਸਹੀ ਗੱਲ ਏ, ਨਾਲੇ ਕੋਈ ਮਜਾ ਵੀ ਨੀ ਆਉਣਾ ਸੀ, ਨਾਲੇ ਹੁਣ ਤੂ ਚੰਗਾ ਕੀਤਾ ਆਪਣੇ ਦੋਸਤ, ਆਪਣੇ ਪਰਿਵਾਰ ਨਾਲ ਗਈ, ਦੋਸਤ ਦੋਸਤਾਂ ਨਾਲ ਤਾਂ ਬਾਅਦ ਚ ਵੀ ਜਾ ਕੇ ਆ ਸਕਦੇ ਨੇ।
ਆਪਾਂ ਦੋਸਤ-ਦੋਸਤ ਸਾਰੇ ਜਾਂਦੇ ਸਾਨੂੰ ਥੋੜ੍ਹੀ ਪਤਾ ਸੀ, ਕਿੱਥੇ ਆਪਾਂ ਜਾਣਾ, ਕਿੱਥੇ ਰੁਕਣਾ। ਹੁਣ ਮੈਨੂੰ ਇਹ ਤਾਂ ਪ ਪਤਾ ਚੱਲ ਗਿਆ ਵੀ ਕਿੱਥੇ ਜਾਣਾ ਐ, ਕਿੱਥੇ ਰੁਕਣਾ, ਇੱਥੋਂ ਆਹ ਲੈ ਸਕਦੇ ਆਂ, ਉੱਥੋਂ ਉਹ ਚੀਜ਼ ਲੈ ਸਕਦੇ ਆਂ। ਇੱਥੇ ਸਾਨੂੰ ਕੁਛ ਪਤਾ ਹੀ ਨਾ ਹੋਵੇ, ਅਸੀਂ ਕਿਵੇਂ ਚਲੇ ਜਾਵਾਂਗੇ। ਮੈਂ ਤਾਂਹੀ ਤੇ ਪਿੰਕੀ ਹੋਰੀ ਕਹਿੰਦੇ ਤੂੰ ਸਾਨੂੰ ਦੱਸ ਕੇ ਨੀ ਗਈ, ਮੈਂ ਕਿਹਾ ਕੋਈ ਗੱਲ ਨੀ ਆਪਾਂ ਚੱਲਾਂਗੇ, ਤੂੰ ਰੁਕ ਜਾ ਥੋੜੇ ਦਿਨ। ਫੇਰ ਆਪਾਂ ਕਰਲਾਂਗੇ, ਕਹਿੰਦੀ ਚੱਲ ਠੀਕ ਐ, ਤੂੰ ਤਾਂ ਐਵੇਂ ਕਰਦੀ ਐ।
ਕਹਿੰਦੀ ਉਹ ਜੋ ਗਈ ਏ, ਸਾਨੂੰ ਦੱਸ ਕੇ ਨਹੀ ਗਈ, ਮਹਾਂ ਚਲੋ ਕੋਈ ਗੱਲ ਨੀ, ਹੁਣ ਦੀ ਵਾਰੀ ਉਹ ਆਪਣੇ ਪਰਿਵਾਰ ਨਾਲ ਜਾਇਆ ਊ ਗੀ, ਉਹ ਨਾਲੇ ਉਹ ਕਿਹੜਾ ਪਹਿਲਾਂ ਵਾਰੀ- ਵਾਰੀ ਗਈ ਏ, ਹੁਣ ਉਹ ਵੀ ਤਾਂ ਪਹਿਲੀ ਵਾਰੀ ਗਈ ਐ, ਮਹਾਂ ਉਹਨੂੰ ਵੀ ਕੁੱਛ ਪਤਾ ਲੱਗਜੂਗਾ, ਨਾਲੇ ਫੇਰ ਆਪਾਂ ਸਾਰੇ ਦੋਸਤ ਇਕੱਠੇ ਹੋ ਕੇ ਜਾਵਾਂਗੇ।
ਉਹੀ ਤੇ ਨਾ ਯਾਰ, ਕੋਈ ਸਮਝਦਾ ਈ ਨੀ ਹੈਗਾ। ਨਾ ਮੈਂ ਤਾਂ ਕਹਿੰਦੀ ਸੀ, ਮੈਂ ਸਾਰਿਆਂ ਵਾਸਤੇ ਲੈ ਲੈ ਕੇ ਆਉਂਦੀ, ਉਹਨਾਂ ਵਾਸਤੇ ਵੀ ਮੈਂ ਲੈ ਕੇ ਆਈ ਸੀ, ਤੇ ਫੇਰ ਤੈਨੂੰ ਪਤਾ ਈ ਐ, ਜਦੋਂ ਫੇਰ ਉਹ ਹਜੇ ਖਿਜੇ ਨੇ, ਮੈਂ ਕਿਹਾ ਕੋਈ ਨੀ ਮੈਂ ਚੱਲਾਂਗੀ, ਤੁਹਾਡੇ ਨਾਲ ਵੀ ਚੱਲਾਂਗੀ। ਤੁਸੀਂ ਟੈਸ਼ਨ ਕਿਉਂ ਲੈਂਦੇ ਹੋ, ਕਹਿੰਦੀ ਚਲੋ ਦੇਖਦੇ ਆ, ਤੁਸੀਂ ਜਾਓਗੇ ਕਿਵੇਂ
ਨਾਲ ਜਾ ਆਏ, ਫਿਰ ਬਾਅਦ ਚ ਆਪਣੇ ਦੋਸਤਾਂ ਨਾਲ ਜਾ ਆਵਾਂਗੇ, ਹੁਣ ਉਹ ਵੀ ਤਾਂ ਜਾਂਦੇ ਨੇ ਆਪ ਆਪਣੇ ਪਰਿਵਾਰ ਨਾਲ, ਉਹ ਕਿਹੜਾ ਸਾਨੂੰ ਦੱਸ ਕੇ ਜਾਂਦੇ ਨੇ।
ਹਾਂ, ਤੇ ਯਾਰ ਜਦੋਂ ਕਿਸੇ ਚੀਜ਼ ਦਾ ਪਤਾ ਹੀ ਨਹੀਂ ਹੁੰਦਾ, ਦੱਸ ਮੈਂ ਕਿਵੇਂ ਲੈ ਕੇ ਜਾਂਦੀ, ਹੁਣ ਮੈਨੂੰ- ਹੁਣ ਮੈਨੂੰ ਪਤਾ ਚੱਲ ਗਿਆ ਤੇ ਫੇਰ ਹੁਣ ਮੈਂ ਤੁਹਾਨੂੰ ਸਾਰਿਆਂ ਨੂੰ ਲੈ ਕੇ ਜਾਵਾਂਗੀ, ਮੈਂ ਕਿਹਾ ਸੀ। ਹਾਂ ਅਸੀਂ ਚੱਲਾਂਗੇ, ਮੈਂ ਕਿਹਾ ਚੱਲ ਇਹਦੇ ਚ ਕੀ ਐ, ਹੁਣ ਮੈਨੂੰ ਜ ਜਗ੍ਹਾ ਦਾ ਵੀ ਪਤਾ ਚੱਲ ਗਿਆ, ਕਿੱਥੇ ਜਾਣਾ, ਕਿੱਥੇ ਰਹਿਣਾ, ਕਿਥ ਕਿੱਥੇ ਰੁਕਣਾ, ਆਪਣਾ ਫੇਰ ਆਪਾਂ ਸਾਰੇ ਚਲਾਂਗੇ, ਟੈਸ਼ਨ ਆਲੀ ਤੇ ਕੋਈ ਗੱਲ ਈ ਨਹੀਂ ਇਹਦੇ 'ਚ
ਸਹੀ ਗੱਲ ਏ, ਆਪਾਂ ਜ਼ਰੂਰ ਚੱਲਾਂਗੇ। ਨਾਲੇ, ਇਹਨਾਂ ਤਾਂ ਪੈਸੇ ਵੀ ਹੋ ਜਾਗੇ, ਆਪਣੇ ਦੋਸਤਾਂ ਕੋਲ ਵੀ ਕੋਲ ਵੀ ਪੈੇ
ਹਾਂ-ਹਾਂ, ਪੈਸੇ ਬਿਨਾਂ ਤਾਂ ਯਾਰ ਕਿੱਥੇ ਵੀ ਨਹੀਂ ਜਾਇਆ ਜਾਂਦਾ। ਨਾ, ਤੂੰ ਸਮਝਦੀ ਏ ਇਹ ਗੱਲ ਤੇ, ਹੂੰ ਹਾਂ ਉਹੀ ਤੇ, ਨਾਂ ਤੇ ਫੇਰ ਆਪਾਂ ਬਾਅਦ ਚ ਚਲਾਲਾਂਗੇ। ਚੱਲ ਯਾਰ ਫਿਰ ਚੰਗਾ, ਸਤਿ ਸ੍ਰੀ ਅਕਾਲ ਹੈ।
ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਬੋਲ
ਹਾਂ-ਹਾਂ, ਸਾਸਰੀ ਅਕਾਲ, ਠੀਕ ਏ।